ਹੈਲੋ।
ਹੈਲੋ।
ਹਾਂਜੀ-ਹਾਂਜੀ ਆਵਾਜ ਆ ਰੀਂ ਏ?
ਹਾਂਜੀ-ਹਾਂਜੀ ਆ ਰੀ ਐ।
ਫ਼ਿਰ ਭੀ ਪਤੈ ਨੈਟਵਰਕ ਪ੍ਰੋਬਲਮ ਬੋਹੋਤ ਹੋ ਰੀ ਏ ਪਤਾ ਨੀ ਕੀ ਗੱਲ ਐ ਜੇ।
ਹਾਂਜੀ। ਮੇਰੇ ਫੋਨ ਤੇ, ਤੇ ਨੈਟਵਰਕ ਫੁੱਲ ਆ ਰਿਆ ਵਾ, ਪਤਾ ਨੀ ਅਵਾਜ ਕਿਓਂ ਨੀ ਆ ਰੀ।
ਹਾਂਜੀ। ਇੰਨਾ ਹੀ ਹੋ ਰਿਆ ਵੇ ਮੈਂ ਦੋ-ਤਿੰਨ ਕੋਲਾਂ ਕੀਤੀਐਂ ਨਾ ਮਤਲਬ ਇੱਧਰੋਂ ਮੈਂ ਹੈਲੋ-ਹੈਲੋ ਕਰੀ ਜਾਂਦੀ ਓਧਰੋਂ ਓ ਤੇ ਮਤਲਬ ਆਵਾਜ ਈ ਨੀ ਆਉਂਦੀ ਵਿੱਚ।
ਹਾਂਜੀ।
ਹਾਂਜੀ। ਜੀ ਹੋਰ ਸੁਨਾਓ, ਤੁਹੀ ਕੀ ਕਰੀ ਜਾਂਦੇ?
ਕੁਛ ਨਹੀਂ, ਬਸ ਫ੍ਰੀ
ਅੱਛਾ ਜੀ, ਠੀਕ ਹੈ ਜੀ।
ਹਾਂ। ਹੋਰ ਸੁਣਾਓ ਤੁਸੀਂ?
ਹੋਰ, ਠੀਕ -ਠਾਕ ਜੀ ਵਧੀਆ
ਕੀ ਕਰਦੇ ਪਏ ਜੀ?
ਹੁਣ ਟਾਈਮ ਹੋ ਗਿਆ ਹੁਣ ਬਸ, ਦੁਪਹਿਰ ਦੇ ਖਾਣੇ ਦੀ ਤਿਆਰੀ ਕਰਨੀ ਏ
ਹਾਂਜੀ।
ਹਾਂਜੀ।
ਠੀਕ ਆ
ਕੁੜੀਆਂ ਨੇ ਆ ਜਾਣਾ, ਸਕੂਲੋ ਤੇ ਮੈ ਕਿਹਾ, ਜੀ ਚਲੋ ਕੁੱਝ ਵੇਖਦੇ ਪਏ ਹ ਕਿ, ਕੀ ਬਣਾਈਏ ਦਾਲ- ਦੂਲ ਬਣਾਈਏ ਕਿ, ਕੋਈ ਸਬਜ਼ੀ ਵਗੈਰਾ ਬਣਾਈਏ
ਹਾਂਜੀ।
ਹਮ ਇੱਕ ਤੇ ਨਾ ਦੇ ਦਾਲਾਂ, ਖਾਧੀਆਂ ਜਾਂਦੀਆਂ ਲਗਾਤਾਰ ਤੇ ਨਾ, ਸਬਜ਼ੀਆਂ ਹੀ ਖਾਧੀਆਂ ਜਾਂਦੀਆਂ
ਹਾਂਜੀ -ਹਾਂਜੀ
ਹਾ ਜੀ, ਨਈ ਮੰਨ ਲਓ ਘਰ ਹੋਣ ਤੇ, ਘਰ ਦੀਆਂ ਸਬਜ਼ੀਆਂ ਦਾ ਸਵਾਦ, ਹੀ ਨਹੀ ਹੁੰਦਾ
ਤੁਸੀਂ, ਬ ਵਾਲਲੀ ਖਾਧੀ ਕਦੀ?
ਤੂੰ ਖਾਧੀ ਬਵਾਵਲੀ, ਹਾਂਜੀ ਹੈਲੋ
ਤੁਸੀਂ, ਬੋਲੀ ਤੇ ਖਾਧੀ ਆ
ਹਾਂਜੀ -ਹਾਂਜੀ ਖਾਧੀ ਜੀ।
ਬਹੁਤ ਟੇਸਟੀ, ਲੱਗਦੀ ਆ ਹਮ
ਹਾਂਜੀ, ਮੈਨੂੰ ਬਹੁਤ ਜ਼ਿਆਦਾ ਸਵਾਦ ਲੱਗਦੀ, ਇੱਕ ਤਾਂ ਜਦੋਂ, ਦੁੱਧ ਵਾਲੀ ਹੋ ਜਾਂਦੀ ਨਾ
ਹਾਂਜੀ।
ਉਹ ਤੇ ਇੱਕ ਜੜ ਜਿਹੀ ਪਈ ਓ ਰੱਖ ਕੇ, ਪਤਾ ਨਈ ਕੀ ਕਹਿਦੇ ਉਹਨਾਂ ਨੂੰ
ਕੇਲਾ,
ਤੇ ਵਿੱਚ ਬੇਸਨ- ਬੂਸਣ ਪਾਈਦਾ, ਹਾਂਜੀ ਹਾਂਜੀ, ਉਹ ਵੀ ਮੈਨੂੰ ਬਹੁਤ ਟੇ ਮ ਕਰਦੀਆਂ ਵਿੱਚ ਕੋਈ ਦੇ ਕੇ ਗਿਆ ਰਿਸ਼ਤੇਦਾਰ ਸਾਨੂੰ
ਹਾਂਜੀ।
ਏ ਬਹੁਤ ਟੇਸਟੀ ਲਗਦੀ ਮੈਨੂੰ
ਹਾਂਜੀ।
ਨਾ
ਹੋਰ ਤੁਸੀਂ ਦੱਸੋ ਹੋਰ -ਹੋਰ ਠੀਕ- ਠਾਕ ਜੀ ਵਧੀਆ
ਸਭ ਵਧੀਆ, ਠੀਕ -ਠਾਕ
ਠੀਕ ਹੈ ਜੀ, ਕਿੱਦਾਂ ਫੇਰ ਮੌਸਮ, ਤੁਹਾਡੇ ਵਾਲੀ ਸਾਈਡ ਤੇ ਅੱਜ
ਸਾਡੇ ਤੇ ਪਹਿਲਾਂ ਤਾਂ, ਧੁੱਪ ਲੱਗੀ ਸੀ। ਥੋੜ੍ਹਾ ਜਿਹਾ ਬੱਦਲ ਹੋ ਗਿਆ ਵਾ
ਅੱਛਾ ਜੀ।
ਹਾਂਜੀ।
ਮਤਲਬ ਕੱਲ, ਬਹੁਤ ਠੰਡਾ ਮੌਸਮ ਨਈ ਹਨਾ
ਹਾਂਜੀ
ਪਰਸੋਂ ਦੀ ਬਾਰਿਸ਼ ਕਰਕੇ ਕੱਲ ਮੈਂ ਕਿਹਾ ਪੱਖਿਆਂ ਦੀ ਹਵਾ ਵੀ ਮਤਲਬ ਠੰਡੀ ਆ ਰਹੀ ਸੀ।
ਹਾਂਜੀ ਹਾਂਜੀ
ਹਾਂਜੀ ਤੇ ਅੱਜ ਥੋੜੀ ਜਿ ਜਦੋਂ ਧੁੱਪ ਲੱਗਦੀ ਉਦੋਂ ਗਰਮੀ ਹੋ ਜਾਂਦੀ ਹੈ।
ਹਾਂਜੀ
ਹਾਂਜੀ ਹੋਰ ਸੁਣਾਓ ਫਿਰ
ਬਸ ਵਧੀਆ ਵਾਹਿਗੁਰੂ ਜੀ ਦੀ ਕਿਰਪਾ ਜੇ ਹਾਂਜੀ ਨਹੀਂ ਅਜੇ ਨਹੀਂ ਅਸੀਂ ਬਣਾਇਆ ਅਸੀਂ ਨਾ ਬੋਲੀ ਬਣਾਉਣ ਲੱਗੇ ਹਾਂ ਤੇ ਉਹ ਖਾਣ ਲੱਗੇ ਅਸੀਂ ਹਨਾ।
ਅੱਛਾ ਜੀ
ਹਾਂਜੀ
ਇਹ ਬਣਾ ਘਰਦੀ ਹੈ ਤੇ ਮਤਲਬ ਦੇ ਦੁਖੀ ਗਿਆ ਕੋਈ
ਨਹੀਂ ਇਹ ਨਾ ਚਾਚਾ ਜੀ ਦੀ ਮਾਝ ਸੋਈ ਤੇ ਉਹ ਦੇ ਕੇ ਗਏ ਸੀ।
ਅੱਛਾ ਔਨਲਾਈਨ ਦਿੱਤੀ ਐ ਠੀਕ ਐ ਠੀਕ ਕਿਹੜੀ ਪੌਲੀ ਗੱਲ ਨੀ ਮਤਲਬ ਜਿਹੜੀ ਕਿਲ ਵਾਲੀ ਹੁੰਦੀ ਕਿ ਵਿੱਚ
ਨਹੀਂ ਨਹੀਂ ਪਤਲੀ ਬਣਨੀ ਹੈ ਹਾਂਜੀ
ਅੱਛਾ ਜੀ ਦੁੱਧ ਵਾਲੀ ਹਨਾ
ਹਾਂਜੀ
ਹਾਂਜੀ ਠੀਕ ਏ ਛੋਟੇ ਹੁੰਦੇ ਬਹੁਤ ਖਾਂਦੇ ਰਹੇ ਅਸੀਂ ਤੇ ਵਿਆਹ ਤੋਂ ਬਾਅਦ ਘੱਟ ਹੀ ਆ ਮਤਲਬ ਇਹਨੂੰ ਮੈਂਦਾ ਹਾਂ ਬਾਰਾ ਕਰਨਾ ਚੋਂ ਉਹ ਚਾਰ ਪੰਜ ਵਾਰੀ ਖਦੀ ਬਸ
ਅੱਛਾ ਠੀਕ ਹੈ ਜੀ
ਇਹ ਸੀ ਤੁਹਾਨੂੰ ਪਤਾ ਮਤਲਬ ਸ਼ਹਿਰਾਂ ਵਿੱਚ ਹੁੰਦਾ ਸਾਰੀ ਹਰੇਕ ਚੀਜ਼ਾਂ ਬੋਲਦੀਆਂ ਹੁੰਦੀਆਂ ਹਨਾ
ਹਾਂਜੀ ਹਾਂਜੀ ਨਾਲੇ ਇਹ ਤੁਹਾਡੀ ਗੁੜੀਆ ਬੋਲਦੀ ਪਿੱਛੇ
ਅੱਛ
ਹੈਲੋ
ਹਾਂਜੀ ਹਾਂਜੀ ਗੁੜੀਆਂ ਨੇ ਬੜਾ ਰੌਲਾ ਪਾਇਆ ਸੀ।
ਹੂੰ-ਹੂੰ
ਉਹ ਬਿਕਿਆ ਦੂਜੇ ਰੂਮ ਚ ਆ ਗਈਏ ਇਹਨੂੰ ਪਤਾ ਲੱਗਣਾ ਕਿ ਉੱਧਰ ਚਲੇ ਗਏ ਤੇ ਹੁਣ ਨਹੀਂ ਇਧਰ ਆ ਜਾਣਾ
ਠੀਕ ਹੈ ਜੀ
ਹਾਂਜੀ ਉਹ ਮੈਂ ਕਹਿੰਦੀ ਸੀ। ਹੋਰ ਸੁਣਾਓ
ਹੋਰ ਵਧੀਆ ਠੀਕ ਠਾਕ ਜੀ
ਠੀਕ ਹੋਰ ਫਿਰ ਕਿੱਦਾਂ ਆਉਣੇ ਬੱਚੇ ਰਹਿਣ ਦੋ ਤਿੰਨ ਦਿਨ ਦੇ ਰਹਿਣ ਤੋਂ ਘਰ ਸ਼ਾਂਤ ਸ਼ਾਂਤ ਹੁੰਦਾ ਐ
ਹਾਂਜੀ ਆਉਂਦੇ ਘਰ ਸਿਰ ਤੇ ਚੁੱਕ ਲੈਂਦੇ
ਉਹ ਫਿਰ ਪਤਾ ਚਲ ਸਕੂਲੇ ਆ ਸਕੂਲੋਂ ਕੇ ਬੱਚੇ
ਹਾਂਜੀ ਹਾਂਜੀ
ਅੱਛਾ ਜੀ
ਤੁਹਾਡੀ ਆਵਾਜ਼ ਘੱਟ ਆ ਰਹੀ, ਇਹਨਾਂ ਦੀ ਜ਼ਾਦੀ ਆ ਰਹੀ ਆ।
ਹੋਰ ਬਹੁਤ ਜਿਆਦਾ ਆਖੇ ਨੀਦੇ ਜੋ ਆ। ਹੋਰ ਇਹ ਨੂੰ ਬਿਸਕਿਟ ਜਿਹੜੇੁੰ ਬੜ ਵਧੀਆ ਲੱਗਦੇ ਇਹਨਾਂ ਨੂੰ। ਬੱਚਿਆਂ ਨੂੰ ਪ ਆਂ ਹੋਰ ਓਰੀਓ ਬਿਸਕਿਟ ਦੇਣੇ ਨਹੀਂ ਚਾਹੀਦੇ ਬੱਚਿਆਂ ਨੂੰ।
ਹਾਂਜੀ, ਹਾਂਜੀ।
ਉਹ ਬੜੀ ਇਹਨਾਂ ਨੂੰ ਪਸੰਦਦੇ ਆ ਬੱਚਿਆਂ ਨੂੰ ਹੁੰਦੀ।
ਪਰ ਉਹ ਨਾ ਪਤਾ ਨੀ ਹੁੰਦਾ ਕਿ ਮੈਮ ਕਿੰਨਾ ਟਾਈਮ ਦੇ ਉਹ ਕਰੀਮ ਲਾਈ ਹੈ, ਜਾਂ ਕਿੱਦਾਂ ਦੀ ਕਰੀਮ ਕਿੱਦਾਂ ਦੀ ਨਹੀਂ ਆ।
ਹਾਂਜੀ, ਹਾਂਜੀ ਉਹ ਤੇ ਹੈ। ਤੇ ਪਰ ਇਹਨਾਂ ਨੂੰ ਇਹ ਲੋਕ ਬੜੇ ਪਸੰਦ ਸੀ, ਮਤਲਬ ਮਨਾ ਵੀ ਕਰਦੇ ਸੀ, ਇਹ ਨੂੰ ਇਹ ਗ ਸਡਲੀ ਲਿਆ ਕੇ ਦੇਣੇ ਤੇ, ਔਹ ਫਿਰ ਫੇਰ ਚੁੱਕ ਕੇ ਲਿਆ ਆਉਂਦੇ ਆ ਘਰ ਦੇ।
ਹਾਂਜੀ।
ਉਹ ਇੱਕ ਹੁਣ ਬੀ ਟੀ ਐਸ ਆਲਿਆ ਦੇ ਚੱਡੇ ਨਵੇਂ ਤੇ ਤੇ ਉਹ ਕੱਲ ਗੁੜੀਆ ਕਹਿਣ ਦੀ, ਉਹਨੇ ਨਾ ਵੇਖੇ ਉਹਦੇ ਉਤੋਂ ਸ਼ੋਪ ਸੀ ਉਦੋਂ ਬਲਿੰਕਟ ਤੋਂ
ਹਾਂਜੀ।
ਉਹ ਮੈਨੂੰ ਕਹਿਣ ਦੀ ਕਿ ਉਹੂੰ ਮੰਗਵਾ ਕੇ ਦੋ, ਤੇ ਉਹ ਪੈਕਟ ਇੱਕ ਜਿਹੜਾ ਵਾ ਨਾ ਔਹ ਮਸਾ ਵੀ ਲੱਗਦਾ ਪੰਜ, ਸੱਤ ਬਿਸਕਿਟ ਹੋਣ ਦੀ ਉਹਦੇ ਵਿੱਚ ਤੇ ਇੱਕ ਸੌ ਇਕਤਾਲੀ ਰੁਪਏ ਦਾ।
ਹਾਂਜੀ।
ਵਨ ਫੋਰਟੀ ਵਨ ਦਾ।
ਠੀਕ ਹੈ ਜੀ।
ਓਰੀਓ ਦਾ ਤੇ ਮੈਂ ਕਹਿਣਦੀ ਇਹਨਾਂ ਦੇ ਵਿੱਚ ਹੁਣ ਨਾ ਕਰੀਮ ਕੀ ਪਤਾ ਕਦੋਂ ਦੀ ਇਹਨਾਂ ਨੇ ਭਰ ਕੇ ਰੱਖੀ ਹੁੰਦੀ ਆ।
ਹਾਂਜੀ, ਹਾਂਜੀ।
ਹਾਂ ਤੇ ਉੱਤੇ ਵੈਸੇ ਡੇਟ ਵੀ ਲਿਖੀ ਹੁੰਦੀ ਵੀ ਇੰਨੀ ਡੇਟ ਨੂੰ ਵੀ ਬਣਿਆ। ਤੇ ਪਰ ਬੱਚੇ ਹਟਦੇ ਨੀ ਖਾਣੋ ਦੇ, ਜੇ ਮਨਾ ਵੀ ਕਰੀਏ ਤੇ।
ਹਮ।
ਹੋਰ ਸੁਣਾਓ ਤੁਸੀਂ?
ਹੋਰ ਵਧੀਆ ਜੀ, ਤੁਸੀਂ ਸੁਣਾਓ?
ਠੀਕ, ਠਾਕ ਜੀ ਵਧੀਆ, ਲਾਈਟ ਚੱਲ ਗਈ ਇੱਕ ਤਾਂ ਲਾਈਟ ਬਹੁਤ ਜਾ ਰਹੀ ਸਾਡੇ।
ਅੱਛਾ ਜੀ।
ਹਮ। ਦੋ ਤਿੰਨ ਵਾਰੀ ਚੱਲ ਗਈ, ਹੁਣ ਵੀ ਚੱਲ ਗਈ ਤਾਂ ਹੀ ਫੇਰ ਥੋੜੀ, ਬੋਤੀ ਨਾ ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ।
ਹਾਂਜੀ।
ਹਾਂਜੀ ਤੇ ਉਹ ਰੇਜ, ਰੁਜ ਵੀ ਫੇਰ ਘੱਟ ਆਉਂਦੀ ਹੈ ਇੱਕ ਜੇ ਮੰਨ ਲਓ ਆਪਾਂ ਗੱਲ ਸਹੀ ਤਰੀਕੇ ਨਾਲ ਆਪਣੀ ਮਤਲਬ ਕਰ ਰਹੇ ਹਾ, ਆਪਾਂ ਤੇ ਉਹ ਬੱਚਿਆਂ ਨੂੰ ਹੋ ਜਾਂਦਾ ਹੈ ਕਿ, ਵਿੱਚ ਡਿਸਟਰਬ ਉਹਨਾਂ ਨੂੰ ਕਰਨਾ ਹੀ ਹੁੰਦਾ ਵਾ ਵਿੱਚ ਮੇਰੀ ਕੁੜੀਆਂ ਦੇ ਯਾਰ ਮੰਨ ਲਓ ਇਹਨੂੰ ਮੈਂ ਟੀ ਵੀ ਲਾ ਕੇ ਦੇ ਕੇ ਆਊਂਗੀ ਨਾ ਚਲ ਇੱਥੇ ਬੈਠੀ ਹੋਗੀ, ਮੈਂ ਦੂਜੇ ਰੂਮ ਚ ਜਾ ਕੇ ਗੱਲ ਕਰ ਲਾ। ਤੇ ਇਹਨੇ ਕੀ ਹੋਣਾ ਦਸ ਕੁ ਮਿੰਟ ਉੱਥੇ ਬੈਠੀ ਰਹਿਣਾ, ਇਹਨੂੰ ਪਤਾ ਹੈ ਮੰਮਾ ਹੁਣ ਫੋਨ ਤੇ ਗੱਲ ਕਰਨੀ ਇਹਨੇ ਉੱਥੇ ਹੀ ਚੱਲ ਜਾਣਾ ਉਹਨੂੰ। ਉੱਥੇ ਆ ਗਏ ਇਹਨੇ ਰੌਲਾ ਪੋ ਦੇਣਾ ਹੈ।
ਠੀਕ ਹੈ ਜੀ।
ਹਾਂਜੀ ਜਿੱਦਾਂ ਬੱਚੇ ਬਹੁਤ ਹੈਗੇ ਤੇਜ਼ ਬਹੁਤ ਹੈ
ਬੱਚੇ ਏਦਾਂ ਹੀ ਕਰਦੇ ਜੇ
ਹਾਂਜੀ ਹਾਂਜੀ ਹੁਣ ਵੱਡੀ ਹੈ ਉਹ ਸਿਆਣੀ ਥੋੜ੍ਹੀ ਜਿਹੀ ਉਹਨੂੰ ਪਤਾ ਕਿ ਮੰਮਾ ਕੰਮ ਕਰਨ ਡਏ ਆ ਹੁਣ ਅਰਮਾਨ ਮਲਿਕ ਆ ਕੰਮ ਕਰੀ ਜਾਣਾ ਜੇ ਟੀ ਵੀ ਵੇਖਣਾ ਤੇ ਉਹਨੇ ਉੱਥੇ ਬੈਠੀ ਰਹਿਣਾ ਸਗੋਂ ਉਹ ਇਹਨੂੰ ਛੋਟੀ ਨੂੰ ਵੀ ਲੈ ਜਾਂਦੀਦੇ ਲਾਗੇ ਹ
ਹਾਂਜੀ
ਕੀ ਕਰੇ ਹੁਣ ਕੱਲੀ ਹੈ ਨਾਲੇ ਆਈ ਨੀ ਸਕੂਲੋਂ
ਹਾਂਜੀ ਹਾਂਜੀ
ਹੂੰ ਆਹ ਚੱਕਰ ਹੋ ਜਾਂਦਾ ਆਉਂਦੇ ਰਹਿੰਦੀ ਲਾਈਟ ਤੁਹਾਡੀ
ਹਾਂਜੀ ਆਉਂਦੀ ਰਹਿੰਦੀ ਹੈ ਕਈ ਵਾਰ ਚਲੀ ਵੀ ਜਾਂਦੀ ਸਵੇ ਸ ਸਵੇਰ ਦੀ ਦੋ ਕੁ ਵਾਰ ਗਈ ਨੀ ਫਿਰ ਆ ਗਈ ਸੀ
ਹਾਂਜੀ ਠੀਕ ਹੈ ਜੀ
ਸਗੋ ਪਹਿਲਾਂ ਸਵੇਰੇ ਗਈ ਸੀ ਪੰਦਰਾਂ, ਵੀਹ ਮਿੰਟ ਬਾਅਦ ਆ ਗਈ ਸੀ। ਆਹ ਹੁਣ ਵੀ ਗਈ ਸੀ, ਤੇ ਪੰਜ ਕੁ ਮਿੰਟ ਬਾਅਦ ਫੇਰ ਆ ਗਈ ਸੀ ਹਾਂਜੀ।
ਅੱਜ ਜਾਣਾ ਹੁਣ ਮੈਂ ਤੁਹਾਡੇ ਹੈਸਬੈਂਡ ਨੇ ਡਿਊਟੀ ਤੇ'
ਹਾਂਜੀ, ਹਾਂਜੀ ਅੱਜ ਜਾਣਾ ਵਾ।
ਅੱਛਾ ਜੀ, ਚਲੋ ਵਧੀਆ ਤੇ ਹੋਰ ਝੋਨਾ, ਵਗੈਰਾ ਲੱਗ ਗਿਆ ਸਾਰਾ ਫਿਰ।
ਹਾਂਜੀ, ਝੋਨਾ ਲੱਗ ਗਿਆ ਵਾ।
ਹੂੰ
ਬਸ ਖਾਦ, ਦਵਾਈਆਂ ਪਾਉਣ ਵਾਲੀਆਂ ਰਹਿ ਗਈਆਂ ਵਾ,
ਅੱਛਾ ਜੀ।
ਬਾਕੀ ਤਾਂ ਲੱਗ ਗਿਆ ਵਾ।
ਚਲੋ ਵਧੀਆ ਜੀ, ਠੀਕ ਹੈ ਜੀ। ਹੂੰ
ਹੋਰ ਸੁਣਾਓ ਤੁਸੀਂ ਵੱਡੀ ਗੁੱਡੀਆ ਕਿਹੜੀ ਕਲਾਸ ਚ ਪੜ੍ਹਦੀ ਆ।
ਓ ਫਿਫ਼ਥ ਚ ਪੜ੍ਹਦੀ ਜੇ।
ਹਾਂਜੀ।
ਫਿਫਥ ਕਲਾਸ ਚ
ਹੈਲੋ!
ਹਾਂਜੀ, ਹਾਂਜੀ ਮੈਂ ਕਿਆ ਫਿਫਥ ਕਲਾਸ ਚ ਪੜ੍ਹਦੀ।
ਅੱਛਾ, ਫਿਫਥ ਕਲਾਸ ਚ ਪੜ੍ਹਦੀ ਹੈ, ਠੀਕ ਹੈ ਜੀ। ਹੋਰ ਦਸੋ?
ਤੇ ਛੋਟੀ ਜਿਹੜੀ ਉਹਨੂੰ ਏਸ ਸਾਲ ਹੀ ਪਾਇਆ ਵੇ ਨਰਸਰੀ ਦੇ ਵਿਚ।
ਹਾਂਜੀ।
ਹੋਰ ਜੀ ਹੋਰ ਪਰਿਵਾਰ ਠੀਕ ਠਾਕ ਸਾਰਾ ਹਾਂਜੀ। ਅੱਛਾ ਜੀ, ਚਲੋ ਠੀਕ ਹੈ ਜੀ ਫਿਰ,
ਠੀਕ ਹੈ ਜੀ ਓਕੇ ਜੀ।
ਓਕੇ ਜੀ, ਥੈਂਕਯੂ।
ਓਕੇ, ਸ਼ਾਸੀ ਕਾਲ ਜੀ।
ਸ਼ਾਸ਼ੀ ਕਾਲ ਜੀ।